ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ-ਹਾਂਜੀ।
ਹੈਲੋ ਹਾਂਜੀ ਨਾ ਜੀ ਸਤ ਸ਼੍ਰੀ ਕੱਲ ਹਾਂਜੀ ਵੀਰ ਜੀ ਬੋਤ ਵਧੀਆ ਜੀ ਤੁਸੀਂ ਦੱਸੋ?
ਵਧੀਆ ਕਰਨੀ ਸੀਗੀ ਪੁਲੂਊਸ਼ਨ ਦੇ ਬਾਰੇ ਦੇਖੋ ਜ ਦੇਖੋ ਜ ਪਲਊਸ਼ਨ ਕਿੰਨਾ ਹੋਇਆ ਅੱਜ ਕੱਲ੍ਹ ਫੈਕਟਰੀਆਂ 'ਚ ਇੰਨੇ ਵੱਡੇ ਬ ਦੇਖੋ ਤੁਸੀਂ ਜਾਂਦੇ ਹੋ ਕਿੰਨੀ ਵਾਰੀ ਰੋਡ ਤੋਂ ਕਿੰਨੇ-ਕਿੰਨੇ ਕਾਲਾ ਧੂਆਂ ਆਂਦਾ ਵੇ
ਬਿਲਕੁੱਲ ਸਈ ਗੱਲ ਏ-
ਦਾ ਸਾਡੇ ਏਤੇ ਬੋਤ ਗੰਦਾ-ਗੰਦਾ ਧੂਆਂ ਹੁੰਦਾ ਵੀਰੇ ਓ-
ਹਾਂਜੀ ਬਿਲਕੁੱਲ ਸਈ ਗੱਲ ਪਾਜੀ-
ਦੇਖੋ ਹੁਣ ਸਰਕਾਰ ਨੂੰ ਇਲੈਕਟ੍ਰਿਕ ਚਾਹੀਦੀਆਂ, ਹਾਂਜੀ।
ਵੱਧ ਰਰੀ, ਉਨੇਂ ਸਾਡੇ ਬਾਈਕਲ ਵੀ ਵੱਧ ਰਹੇ ਨੇ ਅੱਜ ਕੱਲ।
ਦੇਖੋ ਹੁਣ ਏਹ ਆਣ ਵਾਲੇ ਟੈਮ ਚ ਜਿਨੇ ਆਪਾਂ ਵਿਕਲ ਚਲਾਨੇ ਆ, ਸਾਡੇ ਪੈਟਰੋਲ ਖਤਮ, ਖਤਮ ਹੋਣ ਵਾਲਾ ਵੇ।
ਹਾਂ
ਹਨਾ ਵੀਰੇ, ਕਿਉਂਕਿ ਦੇਖੋ ਹਜੇ ਜਿੰਨਾ ਪਿਆ ਸਾਨੂੰ ਯੂਜ ਕਰਨਾ ਪੈਣਾ ਤੇ ਓ ਇੰਨੀ ਜਲਦੀ ਸਾਨੂੰ ਮਿਲਦਾ ਨੀ ਪੈਟਰੋਲ।
ਬਿਲਕੁੱਲ ਸਈ ਗੱਲ ਭਾਜੀ, ਅੱੱਲ ਇਲੈਕੱਟ੍ਰਿਕ ਗੱਡੀ ਵੀ ਆ ਗਈ। ਲੋਕੀ ਇਲੈਕਟ੍ਰਿਕ ਤਿਆਨ ਨੀ ਕਰਦੇ ਭਾਜੀ।
ਹਾਂਜੀ-ਹਾਂਜੀ। ਦੇਖੋ ਜਦੋਂ ਇੱਕਦਮ, ਇੱਕੋਦਮ ਜਦੋਂ ਪੈਟਰੋਲ ਠੱਪ ਪੈ ਜੈਗਾ ਨਾ ਸਾਰਾ ਤੇ ਫਿਰ ਇਲਿਕਟ੍ਰਿਬਲ ਜੇੜ੍ਹੇ, ਜਿਨਾ ਕੋਲ ਇਲੈਕਟ੍ਰਿ ਬਾਈਕਾਂ ਹੈਗੀਆਂ ਵਗੈਰਾ ਸਬ, ਓਹ ਫਾਇਦੇ ਚ ਰਹੇ ਜਾਣਗੇ?
ਬਿਲਕੁੱਲ ਸਈ ਗੱਲ, ਅੱਜ ਕੱਲ ਇਲੈਕਟ੍ਰਿਕ ਕਾਰ ਵੀ ਆਗੀ ਅਜ ਕੱਲ੍ਹ।
ਹਾਂਜੀ-ਹਾਂਜੀ, ਲੇਕੀਨ ਮਾੜੀ ਨੀ ਐ ਇਲੈਕਟ੍ਰਿਕ ਕਾਰ ਵੀ, ਦੇਖੋ ਵਧੀਆ ਹੁੰਦੀ ਐ। ਬਟ ਆਪਣੇ ਸ਼ਹਿਰ ਜਾਣਾ ਹੋਏ, ਕਿਤੇ ਦੂਰ ਜਾਣਾ ਆਸਤੇ ਨੀ ਹੈਗੀ ਵੀਰੇ ਓ।
ਹਾਂਜੀ-ਹਾਂਜੀ, ਬਿਲਕੁਕ ਸਹੀ ਗੱਲ ਭਾਜੀ।
ਦੇਖੋ ਹੁਣ ਟਰੇਨਾਂ ਚੱਲਦੀਆਂ, ਕਿੰਨਾ-ਕਿੰਨਾ ਪੈਟਰੋਲ ਪੀ ਜਾਂਦੀਆਂ ਵਿੱਚ ਵੀਰੇ ਸੌ ਲੀਟਰ ਪੈਟਰੋਲ ਪੀ ਜਾਂਦੀ ਓ।
ਅੱਜ ਕੱਲ ਦੀਆਂ ਟਰੇੇਨਾਂ ਅੱਜ ਕੱਲ, ਕੋਇਲੇ ਨਾਲ ਟਲੀ ਟਰੇੇਨ
ਦੇਖੋ ਪੋਲਿਊਸ਼ਨ ਬਹੁਤ ਰਖਾ ਵੀਰ ਅੱਜ ਕੱਲ ਔਖਾ ਹਾਂਜੀ ਬਾਈਕਾਂ ਦਾ ਪੋਲਿਊਸ਼ਨ ਹੋ ਗਿਆ ਏਅਰ ਪੋਲੂਸ਼ਨ ਮਿਸ਼ਨ ਹੋ ਗਿਆ, ਦੇਖੋ ਹੁਣ ਸਾਡਾ ਮੀਂਹ ਆਂਦਾ ਵੇ, ਮੀਂਹ ਥੋੜੀ ਮੀਹ ਦਾ ਮੀਹ ਦਾ ਨਾ ਪੀ ਐਚ ਉਹ ਹੁੰਦੀ ਹ ਐਸਡਿਕ ਹੁੰਦੀ ਏ। ਐਸਿਡ ਵਾਲਾ ਹੁੰਦਾ ਮੀਹ, ਦੇਖੋ ਹੁਣ ਉੱਥੇ ਜਾਏਗਾ, ਸਮੁੰਦਰ ਵੱਲ ਜਾਏਗਾ ਜਏਗਾ, ਸਾਡੇ ਘਰਾਂ ਚ ਆਏਗਾ, ਉਹਨਾਂ ਦੀਆਂ ਸਾਡੇ ਘਰਾਂ ਚ ਆਏਗਾ, ਸਾਨੂੰ ਨੁਕਸਾਨ ਕਰੇਗਾ ਉਹ, ਤੇ ਉਹ ਦੇਖੋ ਉਹ ਜਿਹੜੇ ਉੱਥੇ ਸਮੁੰਦਰ ਦੇ ਅ ਰ ਰਿਵਰ ਚ ਹੋਹੈਗੇ ਨੇ, ਮਛਲੀ ਵਗੈਰਾ
ਪੋਲਿਊਸ਼ਨ ਇੰਨਾ ਹੋ ਗਿਆ ਨਾ, ਬੱਚੇ ਨੂੰ ਸਾਹ, ਅੱਜ ਕੱਲ੍ਹ ਸਾਹ ਦੀ ਪ੍ਰੋਬਲਮ ਬਹੁਤ ਹੋ ਰਹੀ ਅੱਜ ਕੱਲ੍ਹ
ਹਾਂਜੀ-ਹਾਂਜੀ। ਸਾਹ ਦੀ ਪ੍ਰੋਬਲਮ ਬਹੁਤ ਹ ਇਥੇ, ਦੇਖੋ ਕਿਉਂਕਿ ਏਅਰ ਪੋਲਿਊਸ਼ਨ ਵੀ ਬਹੁਤ ਹੈਗਾ। ਵੇ ਬਾਈਕਾਂ ਕਰਕੇ, ਪੱਠੀਆਂ ਕਰਕੇ, ਇੰਨੀ ਵੱਡੀ-ਵੱਡੀ ਫੈਕਟਰੀ ਹੈਗੀਆਂ।
ਇੱਥੇ ਹਰ ਸ਼ਹਿਰ ਚ ਫੈਕਟਰੀ, ਹਰ ਇੱਕ ਗਲੀ ਚ ਫੈਕਰੀ ਹੈਗੀ ਉੱਥੇ, ਇੰਨਾ ਪੋਲਿਊਸ਼ਨ ਹੁੰਦਾ, ਕਹਿਣ ਦੀ ਗੱਲ ਤੇ ਨਹੀ ਬਚ ਬਚੇ, ਕਈ ਬਜ਼ੁਰਗ ਹੁੰਦੇ ਨੇ, ਸਾਹ ਦੀ ਪ੍ਰੋਗਰਾਮ ਬਹੁ ਧੁੰਧ ਏ ਅੱਜ ਕੱਲ ਤੇ, ਇਸ ਕਰ, ਇਸ ਕਰਕੇ ਬੱਚੇ ਕਹਿੰਦੇ ਨੇ
ਉੱਥੇ ਭਣ ਠਾ ਵੀ ਬਹੁਤ ਹੁੰਦੀ ਹੈ, ਨੂਆਪੋਲਿਊਸ਼ਨ ਬਹੁਤ ਹੁੰਦਾ ਹੈ।
ਸਹੀ ਬਿਲਕੁਲ ਸਹੀ ਗੱਲ ਭਾਜੀ, ਬਿਲਕੁਲ ਸਹੀ ਗੱਲ। ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਭਾਜੀ। ਪੋਲਿਊਸ਼ਨ ਤੋਂ ਜਿੰਨਾ, ਅੱਜ ਕੱਲ੍ਹ ਤੇ ਏਹ ਸਬ ਹੋ ਹਰ ਬੱਚਾ ਆਪਣੀ ਵੱਖਰੀ ਕਾਰ ਲੈ ਜਾਂਦਾ, ਘਰ ਵਿੱਚ ਬੱਚਾ ਵੱਖਰੀ ਲੈ ਗਿਆ, ਪਾਪਾ ਵੱਖ ਓਹਦੀ ਮੰਮੀ ਵੱਖਰੀ ਲੈ ਕੇ ਜਾ ਰਹੀ ਹੈ, ਬੱਚੇ ਪੋਲੀਓਸ਼ਨ ਵਧਾ ਰਹੇ ਨੇ, ਵਿਚਾਰੇ ਘਟਾ ਨਹੀਂ ਰਹੇ, ਵਧਾਂਦੇ ਬਏ ਨੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਏ। ਹਾਂਜੀ-ਹਾਂਜੀ, ਹਾਂਜੀ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਉਹ ਅ ਪਚ ਬੋਲੋ, ਕਿੰਨੀ ਦੇਰ ਏ? ਹੋਰ, ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਹਾਂਜੀ ਭਾਜੀ ਪੋਲਿਊਸ਼ਨ ਨਾ ਬਹੁਤ ਜਿਆਦਾ ਵਧ ਗਿਆ ਅੱਜ ਕੱਲ੍ਹ ਨਾ
ਹਾਂਜੀ-ਹਾਂਜੀ।
ਉਹੱ ਵੱਡੇ, ਉਹ ਵੱਡੇ ਹੋ ਕੇ ਹੀ ਬਾਹਰ ਜਾਈ।
ਹਾਂਜੀ।
ਹੈਲੋ,
ਹਾਂਜੀ-ਹਾਂਜੀ-ਹਾਂਜੀ-ਹਾਂਜੀ ਦੇ ਦੇਖੋ ਪੋਲਿਊਸ਼ਨ ਬਹੁਤ ਤਰੀਕੇ ਨਇਜ਼ ਪੋਲਿਊਸ਼ਨ ਹੋ ਗਿਆ ਬਹੁਤ ਸ ਹਾਂਜੀ-ਹਾਂਜੀ, ਹਾਂਜੀ ਹੈਲੋ, ਹਾਂਜੀ ਵੀਰ ਹਾਂਜੀ ਦੇਖੋ ਪੋਲਿਊਸ਼ਨ ਬਹੁਤ ਤਰੀਕੇ ਹੈਗਾ ਵੇ, ਬਹੁਤ ਤਰੀਕੇ ਦਾ ਅੱਜ-ਕੱਲ੍ਹ ਛੋਟੇ-ਛੋਟੇ ਨੂੰ ਸੋਲ ਆ, ਉਮਨ
ਆਪਣੇ ਪੈਰਤੇ ਤੁੰ ਹਾਂਜੀ-ਹਾਂਜੀ,
ਹਾਂਜੀ-ਹਾਂਜੀ ਦੇਖੋ ਪੋਲਿਊਸ਼ਨ ਹਰਕ ਹਰੇਕ ਪਰਿਵਾਰ ਦੇ ਬੰਦੇ ਨੂੰ ਹਰੇਕ ਵੱਖਰੀ ਗੱਡੀ ਚਾਹੀਦੀ ਹੈ। ਛੋਟੇ-ਛੋਟੇ ਬੱਚਿਆਂ ਨੂੰ, ਤੇ ਨਾਲੇ ਅੱਜ-ਕੱਲ ਵੈਸਟ ਕੁਛ ਨਹੀਂ, ਬਹੁਤ ਹੋ ਗਿਆ ਦੇਖੋ ਹਰ ਚ ਚੌਥੀ ਜਗ੍ਹਾ ਤੇ ਗੰਦ ਪਿਆਦਾ ਹੈ ਉਹ ਗੰਦ ਸਾਡਾ,
ਦੋ ਤਿੰਨ,
ਹਾਂਜੀ ਬਹੁਤ ਅੱਜ-ਕੱਲ ਤਾਂ ਫਰੇ ਬਹੁਤ ਉਹ ਪਲਿਊਸ਼ਨ ਛੋਟੀ-ਛੋਟੀ ਚੀਜ਼ਾਂ ਚ, ਦੇਖੋ ਵੇਸਟ ਵੀ ਬਹੁਤ ਆ ਅੱਜ-ਕੱਲ੍ਹ ਸਾਡੇ ਘਰਾਂ ਦੇ ਵਿੱਚ ਬਾਹਰ ਸੜਕਾਂ ਤੇ ਛੱਡ ਦੇ ਨੇ ਵੇਸਟ ਕਰੇ ਨਾ।
ਹਾਂਜੀ-ਹਾਂਜੀ।
ਸਿਰਫ਼ ਵੱਡੇ-ਵੱਡੇ ਸ਼ਹਿਰਾਂ ਚ, ਤਰੱਕੀ ਦੇਖੋ, ਹੁਣ ਦਿੱਲੀ ਵਰਗੇ ਏਡਾ ਵਡਾ ਸ਼ਹਿਰ ਹੈਗਾ, ਉਹਨਾਂ ਚ ਕਿੰਨੀ ਗੱਡੀ ਚੱਲਦੀ ਹੈ। ਉੱਧਰ ਦੇਖੋ, ਕਿੰਨਾ ਪੋਲਿਊਸ਼ਨ ਹੋਏਗਾ ਹਿਸਾਬ ਨਾਲ। ਦੇਖੋ ਫਪੂਲੇ ਦੇ ਨਾਲੋ ਵੀ ਬਹੁਤ ਹੈਗਾ।
ਫੋਨ ਚੱਕਲ ਮੈ ਗਿਆ, ਮਰੇ ਹਾਂਜੀ-ਹਾਂਜੀ।
ਦੇਖੋ ਕਿੰਨਾ ਪੋਲਿਊਸ਼ਨ ਵੀ ਬਹੁਤ ਹੈ, ਪਾਪੂਲੇਸ਼ਨ ਵੀ ਹੈਗੀ ਐ ਇਕ ਸੌ ਸੌ ਚਾਲੀ ਕਰੋੜ ਪਾਪੂਲੇਸ਼ਨ ਹੋ ਗਈ ਹੁਣ। ਤੇ ਸਮਝ ਲੋ ਕਿੰਨੀ ਵੀਕਲ ਹੋਣੀ ਹੈ, ਕਿਨਾ ਪੈਟਰੋਲ ਲੱਗਦਾ, ਹੈਗਾ ਕਿੰਨਾ ਸਾਡਾ ਪੋਲਿਸ਼ਨ ਹੁੰਦਾ ਹੈਗਾਾ। ਆਣਾ ਘਰੇ।
ਅੱਧਿਕਾਰ ਉਹਨੂੰ ਹੈਗਾ ਕਿਸ ਦਾ ਨੀ ਹੈਗਾ ਜਾਂ ਉਹ ਕਿਸਰ ਨੇਗਾ ਗੁੰਨੂ ਹੈ ਗੁੰਨੂ ਹੈ।
ਹਾਂਜੀ-ਹਾਂਜੀ ਦੇਖੋ ਵੀਰੇ ਕਿੰਨਾ ਕਿੰਨਾ ਪੋਲਿਊਸ਼ਨ ਹੁੰਦਾ ਹਾਂਜੀ-ਹਾਂਜੀ। ਛੋਟਾ-ਛੋਟਾ ਕਿੰਨਾ ਪੋਲਿਊਸ਼ਨ ਹੁੰਦਾ ਹਾਂਜੀ। ਛੋਟੇ-ਛੋਟੇ ਜ ਹਾਲ 'ਚ ਕਿੰਨਾ ਪੋਲਿਊਸ਼ਨ ਹੈਗਾ। ਹਾਂਜੀ-ਹਾਂਜੀ, ਦੇਖੋ ਕਿੰਨਾ ਵੇਸਟ ਪਿੰਡਾ ਬਾਹਰ ਸੜਕਾਂ ਤੇ ਹੀ
ਹੂੰ, ਹਾਂਜੀ ਭਾਜੀ ਸਹੀ ਗੱਲ।
ਤੇ, ਨੋਇਜ਼ ਪੋਲਿਊਸ਼ਨ ਵੀ ਬਹੁਤ ਹੈਗਾ, ਵਾਟਰ ਪੋਲਿਊਸ਼ਨ, ਏਅਰ ਪੋਲਿਊਸ਼ਨ ਹੋਰ ਵੀ ਬਹੁਤ ਪੋਲਿਊਸ਼ਨ ਹੈਗੇ ਨੇ ਹੁਣ ਜਿਹੜੇ ਇੰਨੇ ਵੱਡੇ-ਵੱਡੇ ਜਹਾਜ਼ ਉੱਡਦੇ ਨੇ ਪੈਰ, ਹੈਲੀਕੋਪਟਰ
ਭਾਜੀ ਉਹ ਫਿਰ ਪੋਲਿਊਸ਼ਨ ਏਅਰ ਪੋਲਿਊਸ਼ਨ ਹੁੰ ਉੱਪਰ ਹੀ ਚੱਲ ਜਾਂਦਾ ਵ ਚੀ ਨਾ ਉਹਨਾਂ ਦਾ,
ਨਾ ਸਾਡਾ ਸਾਡਾ ਐਟਮੋਸਫੇਅਰ ਨੂੰ ਖਰਾਬ ਕਰਦਾ ਉਹ,
ਬਹੁਤ ਵਧੀਆ ਠੀਕ ਹੈ ਫੇਰ ਉਸ ਤੋਂ ਬਾਅ ਸਾਡੇ ਪਹੁਤ ਨੂੰ ਦਾ ਪੋਲਿਊਸ਼ਨ ਨਾ ਬਹੁਤ ਹੂੰ, ਇਸ ਕਰਕੇ ਸਾਨੂੰ ਨਾ
ਪਲਿਉਸ਼ਨ ਕਰਕੇ ਦੇਖੋ। ਦੇਖੋ ਇਨੀ-ਇਨੀ ਸਾਡੀ ਹੋ ਗਈ, ਪਾਪੂਲੇਸ਼ਨ ਕਿਉਕਿ ਨਵੇਂ ਸਾਰੇ ਪੇੜ ਸਫਾ ਕਰ ਘਰ ਬਣੀ ਜਾਂਦੇ, ਉੱਧਰ ਸੜਕਾਂ ਬਣੀ ਜਾ ਰਹੀਆਂ।
ਨਾ ਉਹ ਸਭ ਕੋ ਆਪਣਾ ਵੱਖਰਾ-ਵੱਖਰਾ ਪੈ ਕੇ ਲਏਗਾ। ਅੱਜ-ਕੱਲ੍ਹ ਬੱਚੇ ਨਾ ਸਭ ਵੱਖਰੇ ਘੁੰਮ ਦੀ ਕੋਸ਼ ਕਰਦੇ ਮਾਂਪੇ ਵਰੇ ਜਾ ਰਹੇ ਨੇ ਬੱਚੇ ਵੱਖਰੇ ਜਾ ਰਹੇ ਨੇ ਹਰ ਬੰਦਾ ਵੱਖਰਾ ਜਾ ਰਿਹਾ ਵੇ। ਇਸ ਕਰਕੇ ਸਾਨੂੰ ਨਾ ਸਗੋਂ ਪਲ ਨੂੰ ਬਚਣਾਸ ਨਾ ਇਹ ਯੂਜ ਕਰ ਬੰਦੇ ਆ। ਇੱਕ ਗੱਡੀ ਚੱਲ ਜਾੇ ਬੰਦਾ ਘੁੰਮਣ ਐਨ ਵੱਖਰੀ ਉਹ ਵੱਖਰੀ ਕਰਦਾ ਓਹ ਵੱਖਰੀ ਕਰਦਾ ਵੀ ਨਾ।
ਬਾਈਕਾਂ ਚਲਦੀਆਂ ਵੀ ਹੈ, ਤੇ ਪੈਟਰੋਲ ਵੀ ਅੱਸੀ ਬਾਈਕਾਂ ਦਾ ਲਗਦਾ ਹੈ। ਇੱਕ ਸਾਈਡ ਅਤੇ ਅੱਸੀ ਸਾਈਡ ਬੱਸ ਚੱਲਦੀ ਵੀ ਹੈ। ਉਹ ਜਿਦੀ ਵਿ ਓਹ ਘਟ ਪੈਟਰੋਲ ਲਗ ਰਿਆ ਹੈ
ਫਿਰ ਕੁੇ ਕੱਲ ਟ੍ਰੇਨ ਚ ਵੱਖ
ਹੋ ਗਈ। ਵੀ ਆਪਾਂ, ਸਬ ਕੁਛ ਵਖਰੇ ਕਰ
ਅੱਜ ਕੱਲ੍ਹ ਲੋਕ ਸਭ ਸ਼ੋਅ ਆਫ ਕਰਦੇ ਨੇ ਬਹੁਤ ਨਾ ਅੱਜ ਕੱਲ। ਕਈ ਬੰਦੇ ਸ਼ੋਕ ਬਹੁਤ ਕਰ, ਲੁੱਕ ਪੈਸੇ ਬਹੁਤ ਅੱਜ ਕੱਲ੍ਹ ਨਾ।
ਹਾਂਜੀ ਹਾਂਜੀ! ਪੈਸੇ ਤਾਂ ਦੇਖੋ ਪੈ ਪੈਸੇ ਤੇ ਫੇਿਰ ਆ ਜਾਏਗਾ। ਕਿਉਂਕਿ ਸਰਕਾਰ ਬਨਾ ਰਹੀ ਹੈ ਉਹ ਤੇ ਜਿਹੜੇੂੰ ਫਾਸਿਲ ਫਿਊਲ ਹੈਗੇ ਨੇ ਦੇਖੋ ਪੈਟਰੋਲ ਵਗੈਰਾ ਬਾਹਰੋ ਹੁਨ ਆਂਦੇ ਨੇ ਹਨਾ ਵੀਰੇ।
ਹਾਂਜੀ ਹਾਂਜੀ!
ਹਾਂਜੀ ਹਾਂਜੀ! ਦੇਖੋ ਕਿਨਾ ਪੋਲਿਊਸ਼ਨ ਹੋ ਰਿਹਾ ਅੱਜ ਕੱਲ
ਕਈ ਬੱਚੇ ਨੂੰ ਅੱਜ ਕੱਲ੍ਹ ਦੇ ਕਈ ਬੱਚੇ ਸਹਿਕਲ ਚਲਾ ਜਾ ਜਾਂਦੇ। ਅੱਜ ਕੱਲ ਬਚੇ
ਹਾਂਜੀ ਹਾਂਜੀ। ਬੱਚਿਆਂ ਨੂੰ ਸਾਈਕਲ ਚੱਲਣ ਦੀ ਜਾਚ ਨਹੀਂ ਦੇਖੋ ਉਹਨਾਂ ਨੂੰ ਸਿੱਧਾ ਐਕਟਿਵਾ ਦਿਓ ਹਥ ਵਿਚ ਹਾਂਜੀ ਹਾਂਜੀ ਹਾਂਜੀ। ਚਲੋ ਠੀਕ ਹੈ ਵਿਰੇ
ਨਹੀਂ ਵੀਰੇ। ਕਰ ਲੈਂਦੇ ਕੱਲ ਥੋੜ੍ਹੀ ਬਹੁਤ ਹੋਰ ਜਾ ਟਾਈਮ ਦਾ ਕੁਛ ਨੀ ਆਇਆ।
ਨਹੀਂ ਵੀਰੇ ਹੋ ਗਿਆ ਟਾਈਮ। ਵੀਰੇ ਮੇਰਾ ਨਾ ਟਮ ਵੀ ਜ਼ੀਰੋ ਜ਼ੀਰੋ ਆ ਰਿਹਾ ਯਾਰ ਸਮਝ ਨਹੀਂ ਮੇ। ਹਾਂਜੀ ਹਾਂਜੀ ਠੀਕ ਹੈ